ਹੈਲੋ!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
ਕੀ ਹਾਲ ਏ?
ਵਧੀਆ, ਤੁਸੀਂ ਦੱਸੋ ਜੀ?
ਵਧੀਆ ਵਧੀਆ, ਹੋਰ ਸੁਣਾਓ, ਕੀ ਕਰਦੇ ਪਏ?
ਕੁਛ ਨੀ ਜੀ ਬਸ ਫਰੀ ਸੀਗੀ।
ਘਰ ਦਾ ਕੰਮ ਹੋ ਗਿਆ।
ਹਾਂਜੀ ਕਰ ਲਿਆ ਜੀ, ਤੁਸੀਂ ਕਰ ਲਿਆ?
ਨਹੀਂ ਮੇਰਾ ਮੇਰੇ ਤੇ ਹਜੇ ਉਹ ਬੱਚੇ ਉੱਠ ਕੇ ਆਏ ਆ ਤੇ ਉਹਨਾਂ, ਨਵਾਇਆ ਨੁਵਾਆ ਵਾ ਤੇ ਹੁਣ ਉਹਨਾਂ ਨੂੰ ਦੁੱਧ ਦਿੱਤਾ ਵਾ।
ਅੱਛਾ ਜੀ।
ਹਮ ਹਜੇ ਤੇ ਸਿਰਫ
ਤੇ ਮੌਸ ਅ ਅੱਛਾ ਜੀ, ਤੇ ਮੌਸਮ ਕਿਵੇਂ ਦਾ ਜੀ?
ਮੌਸਮ ਬਹੁਤ ਜਿਆਦਾ ਗਰਮੀ ਏ, ਪਰਸੋਂ ਵੇਖਿਆ ਕਿੰਨਾ?
ਹਾਂਜੀ ਹਾਂ ਓਦੇ ਤਾਂ ਬਹੁਤ ਹਨੇਰੀ ਸੀ ਜੀ ਮੀਂਹ ਘੱਟ, ਸੀਗਾ ਹਨੇਰੀ ਬਹੁਤ ਸੀ।
ਬਹੁਤ ਜਿਆਦਾ ਸੀ ਆਪਾਂ ਤੇ ਸਗੋਂ ਰਾਹ ਵਿੱਚ ਗਏ ਸੀਗੇ ਬਹੁਤ ਜਿਆਦਾ ਬੁਰਾ ਹਾਲ ਆਪਾਂ ਵਿੱਚੇ ਈ ਅੜ ਗਏ
ਅੱਛਾ ਜੀ
ਅੱਜ ਵੀ ਤੂਫਾਨ ਨੀ ਆਂਦਾ
ਹਾਂਜੀ
ਓਹ ਤਾ ਸੀ।
ਹਾਂਜੀ ਕਾਫ਼ੀ ਨੁਕਸਾਨ ਹੋਇਆ ਜੀ ਓਹਦੇ ਲੈਟ ਵੀ ਨੀ ਆਈ ਹੈਗੀ ਹਾਂਜੀ
ਸਾਡੇ ਤੇ ਦੋ ਦਿਨ ਆਏ ਨੀ ਕੱਲ ਤਾਂ ਪੂਰਾ ਦਿਨ ਹੀ ਨੀ ਆਈ ਸਾਡੀ
ਸਾਡੇ ਜਿੱਦਾਂ ਹਨੇਰੀ ਜਈ ਆ ਉਦਾਂ ਹੀ ਸਾਰੀ ਰਾਤ ਹੀ ਨੀ ਸੀਗੀ ਇੰਨੀ ਗਰਮੀ ਸੀਗੀ
ਪਰਸੋਂ ਰਾਤੀ ਅਹ ਸਾਰਾ ਦਿਨ ਨੀ ਆਈ ਚਾਰ ਵਜੇ ਦੀ ਗਈ ਹੋਈ ਕੱਲ ਰਾਤ ਸ਼ਾਮੀ ਜਾ ਕੇ ਆਈਏ ਸਾਡੇ ਤਾਂ ਫੋਨ ਵੀ ਬੰਦ ਹੋ ਗਏ ਸੀ। ਠੀਕ
ਨਹੀਂ ਸਾਡੇ ਐਵੇਂ ਤਾਂ ਲਾਤੀ ਸੀ ਵਿੱਚ ਦੀ, ਲੇਕਿਨ ਸਾਰਾ ਦਿਨ ਨੀ ਰਹੀ ਹੈਗੀ ਗੀ।
ਹਾਂ, ਸਾਰਾ ਦਿਨ ਹੀ ਨੀ ਰਹੀ।
ਅੱਛਾ!
ਹਾਂ, ਸਾਰਾ ਦਿਨ ਹੀ ਨਹੀਂ ਰਹੀ ਸਾਡੀ, ਸਾਡੀ ਆਈ ਸ਼ਾਮੀ ਜਾ ਕੇ। ਕੱਲ੍ਹ ਸ਼ਾਮੀ ਆਈ ਜਾ ਕੇ, ਪਰ ਓਦਾ ਵੀ ਬੜਾ ਨੁਕਸਾਨ ਹੋਇਆ ਵਾ ਯਾਰ। ਲੋਕਾਂ ਦਾ ਵੀ ਬੜਾ ਨੁਕਸਾਨ ਹੋਇਆ, ਬਹੁਤ ਜ਼ਿਆਦਾ ਨੁਕਸਾਨ। ਹੂੰ।
ਅੱਜ ਫੇਰ ਓਨੀ ਗਰਮੀ ਹੋ ਗਈ, ਕੱਲ ਹਜੇ ਮੌਸਮ ਠੀਕ ਸੀਗਾ।
ਹਾਂ, ਕੱਲ ਮੌਸਮ, ਸ਼ਾਮ-ਸ਼ਾਮਾਂ ਨੂੰ ਠੀਕ ਹੋ ਜਾਂਦਾ ਵਾ। ਸ਼ਾਮਾਂ ਨੂੰ ਠੀ ਕ ਹੋ ਜਾਂਦਾ, ਐਸ ਟਾਈਮ ਗਰਮੀ ਹੁੰਦੀ ਆ। ਹਾਂ, ਐਸ ਟਾਈਮ ਗਰਮੀ ਹੁੰਦੀ ਆ। ਹੂੰ, ਹੋਰ ਸੁਣਾਓ ਤਾਡੀ ਦੀਦੀ ਆ ਗਏ?
ਹਾਂਜੀ ਆ ਗੇ।
ਅੱਛਾ - ਅੱਛਾ।
ਹਾਂਜੀ - ਹਾਂਜੀ ਛੋਟੀ ਏ ਜੀ ਗੁਡੀਆ ਜੀ ਉਹਦੀ।
ਅੱਛਾ - ਅੱਛਾ ਕੀ ਕਰਦੀ?
ਹੂ।
ਕੁਛ ਨੀ ਜੀ ਉਹ ਤਾਂ ਲੋਟ ਹੀ ਨਹੀਂ ਆਉਂਦੀ, ਬਸ ਇੱਧਰ ਆ ਗਈ, ਇੱਧਰੋਂ ਆ ਗਈ, ਸਾਰੇ ਦਿਨ ਤੁਰੀ ਫਿਰਦੀ ਰਹਿੰਦੀ, ਨਾ ਸੌਵੇ ਨਾ
ਅੱਛਾ! ਬੱਚਿਆਂ ਨਾਲ ਲੱ ਇੱਦਾ ਹੀ ਹੁੰਦਾ ਵਾ, ਸਾਡੇ ਬੱਚੇ ਵੀ ਸਾਡੇ ਨਿਆਣੇ ਵੀ ਇੱਦਾਂ ਦੇ ਹੀ ਹੈਗੇ ਆ, ਸਾਨੂੰ ਨੀਂਦ ਆਈ ਹੋਏਗੀ ਸਾਨੂੰ ਨਹੀਂ ਸੋਣ ਦੇਣਗੇ, ਆਪ ਰੋ -ਰੋ ਕੇ ਸੋ ਜਾਣਗੇ।
ਹਾਂਜੀ।
ਹਾਂ, ਹੋਰ ਸੁਣਾਓ?
ਹੋਰ ਵਧੀਆ ਜੀ। ਕੁਛ ਨੀ ਜੀ ਪਏ ਸੀ। ਨਾ ਸਕੂਲ ਦਾ ਕੰਮ ਕਰੇ ਜੀ, ਐਏਂ ਵੀ ਛੁੱ ਟੀਆਂ ਪਈਆਂ ਚਲ ਚੱਲ ਕਰ ਲਾ, ਨਹੀਂ!
ਹੂੰ। ਬੱਚੇ ਏਦਾਂ ਦੇ ਹੀ ਹੁੰਦੇ ਆ।
ਹਾਂਜੀ, ਕੁਛ ਨੀ ਜੀ ਬਸ ਕੰਮ ਕਰਕੇ ਪਏ ਸੀ ਜੀ।
ਅੱਛਾ। ਸਬਜ਼ੀ ਬਣਾ ਲੀ?
ਹਾਂਜੀ, ਸਵੇਰੇ ਬਣਾ ਲਈ ਸੀ ਜੀ।
ਅੱਛਾ, ਸਬਜ਼ੀ ਤੁਸੀਂ ਬਣਾਨਦੇ ਕਿ ਮੰਮਾ ਬਣਾਨਦੇ?
ਨਹੀਂ ਕਦੇ - ਕਦੇ ਤਾਂ ਮੈਂ ਬਣਾ ਲੈਂਨੀ ਹੁੰਦੀ ਆ ਜੀ, ਜਿੱਦਾਂ ਮੰਮੀ ਮੱਝਾਂ ਦਾ ਕੰਮ ਕਰਦੀ ਹੋਵੇ ਓ ਦੇ ਮੈਂ ਬਣਾ ਲੈਂਨੀ ਆ ਤੇ, ਨਹੀਂ ਫੇਰ ਮੰਮੀ ਖੁਦ ਹੀ ਬਣਾ ਲੈਂਦੇ ਹੁੰਦੇ ਏ।
ਅੱਛਾ- ਅੱਛਾ।
ਹਾਂਜੀ। ਅੱਜ ਅਸੀਂ ਗਮਾਰੇ ਦੀਆਂ ਫਲੀਆਂ ਜੀ।
ਹਾਂਜੀ!
ਗਮਾਰੇ ਦੀਆਂ ਫਲੀਆਂ ਜੀ।
ਅੱਛਾ- ਅੱਛਾ ਠੀਕ ਐ, ਹੋਰ?
ਹਾਂਜੀ, ਹੋਰ ਵਧੀਆ ਜੀ।
ਪਾਪਾ ਗਏ ਕੰਮ ਤੇ?
ਹਾਂਜੀ ਪਾਪਾ ਖੇਤ ਹੁੰਦੇ ਨੇ, ਹੁਣ ਝੋਨਾ ਲਾਉਣ ਲੱਗਣਗੇ ਨਾ ਬਸ।
ਅੱਛਾ- ਅੱਛਾ। ਹੋਰ?
ਹੋਰ ਠੀਕ ਐ ਜੀ।
ਠੀਕ ਐ, ਹੋਰ ਪੜ੍ਹਾਈ ਠੀਕ ਚਲਦੀ ਵੀ ਤੁਹਾਡੀ।
ਹਾਂਜੀ ਵਧੀਆ ਚੱਲਦੀ ਐ ਜੀ ਬਸ ਛੁੱਟੀਆਂ ਤਾਂ ਸਾਨੂੰ ਵੀ ਕੰਮ ਮਿਲ ਰੇਐ ਕਰ ਲੈਣੀ ਹੁੰਣੈ ਥੋੜਾ ਬਹੁਤਾ ਜੇ ਸ਼ਾਮ ਨੂੰ ਕਰ ਲੈਂਣੀ ਹੁੰਣੀ।
ਟਾਈਮ ਲੱਗ ਜਾਂਦਾ ਕੰਮ ਕਰਨ ਦਾ।
ਹਾਂਜੀ ਫਿਰ ਮੈਂ ਕੇਹੜਾ ਕ ਇਨਾ ਕੰਮ ਕਰਦੀ ਮੰਮੀ ਕਰ ਲੈਂਦੀ ਐ ਨਾ ਕੇ ਤਾਂ
ਹ ਹਾਂ ਸਈ ਗੱਲ ਐ
ਹਾਂ।
ਚਲੋ ਵਧੀਆ, ਹੋਰ ਦੀਦੀ ਠੀਕ ਐ।
ਹਾਂਜੀ ਸਬ ਵਦੀਆ ਜੀ।
ਠੀਕ ਐ ਓਨਾਂ ਦੇ ਹਸਬੈਂਡ ਵੀ ਆਏ ਨਾਲ।
ਨਂਈ ਓਹ ਤਾਂ ਆਰਮੀ ਚ ਐ ਜੀ ਉਹਨਾਂ ਨੂੰ ਤੇ ਛੁੱਟੀ ਸਾਲ ਚ ਦੋ ਵਾਰੀ ਮਿਲਦੀ ਐ ਜੀ।
ਅੱਛਾ, ਠੀਕ ਐ ਠੀਕ ਐ, ਠੀਕ ਕੈ, ਠੀਕ ਐ ਠੀਕ ਐ, ਹੋਰ ਸੁਣਾਓ। ਦੀਦੀ ਘਰੇ ਈ ਰੈਂਦੇ, ਦੀਦੀ ਘਰੇ ਈ ਰੈਹੰਦੇ।
ਹਾਂਜੀ ਦੀਦੀ ਸੋਹਰੇ ਫੇਰ ਓਹ ਇਕੱਲੇ ਨੇ ਨਾ ਤਾਂ ਕਰਕੇ ਨੀ ਨਾਲ ਗਏ ਹੈਗੇ ਗੇ।
ਅੱਛਾ-ਅੱਛਾ, ਠੀਕ ਐ।
ਹਾਂਜੀ, ਸੋਚਦੇ ਸੀ ਚੱਲ ਦੀਦੀ ਆ ਛੁੱਟੀਆਂ ਤੱਕ ਕੇ ਨੂੰ ਸ਼ੋਪਿੰਗ ਕਰਵਾਂਗੇ।
ਅੱਛਾ।
ਹਾਂਜੀ, ਮੰਮੀ ਕੈਹੰਦੀ ਚੱਲ ਗਰਮੀ ਆਲੇ ਕੱਪੜੇ ਨਾਲ ਹੀ ਹਾਂਜੀ।
ਨਾਲ ਘੁੰਮ ਫਿਰ ਆਇਓ ਮੈਂ ਕੇਆ।
ਹਾਂਜੀ ਐਮੀ ਕੈਹੰਦੀ ਸੀ ਮੰਮੀ ਕੈਹੋਦ ਚੱਲ ਕੱਲ ਨੂੰ ਨਈ ਤੇ ਠੰਢ ਹੋ ਜਾਂਦੀ ਐ ਜੀ। ਸ਼ਾਮ ਜੇ ਨੂੰ ਕੈਹਿੰਦੀ ਸ਼ਾਮ ਜੇ ਨੂੰ ਚੱਲ ਜਾਂਗੇ, ਦੁਪੈਰੇ ਤਾਂ ਗਰਮੀ ਹੁੰਦੀ ਆ।
ਹਾਂ ਸ਼ਾਮਾਂ ਨੂੰ ਈ ਜਾਣ ਦਾ ਮਜ਼ਾ ਆਂਦਾ ਵਾ। ਥੋੜਾ ਜੇਆ ਮੌਸਮ ਠੀਕ ਹੋ ਜਾਂਦਾ ਨਾ, ਸ਼ਾਮਾ ਨੂੰ ਈ ਜਾਣ ਦਾ ਮਜਾ ਆਂਦਾ।
ਹਾਂਜੀ ਕੈਹੰਦੀ ਚਲੋ ਸਾਰੇ ਹਾਂਜੀ, ਕੈਹੰਦੀ ਸ਼ਾਮ ਜੇ ਨੂੰ ਚੱਲ ਜਾਂਗੇ। ਅਸੀਂ ਸੈ਼ਹਰ ਚੋਂ ਖ਼ਰੀਦ ਦੇ ਹੁੰਣੇ ਆਂ ਜੀ ਕੱਪੜੇ, ਸਾਡੇ ਪਿੰਡ ਚ ਤਾਂ ਨੀ ਹੈਗੇ ਨ। ਕਾਹਂਦਾ ਵੀ ਨਾਲ ਸੈ਼ਹਰ ਐ ਓੱਥੇ ਚੱਲ ਜਾਂਣੇ ਹੁੰਣੇ ਆਂ ਜੀ।
ਅੱਛਾ-ਅੱਛਾ, ਠੀਕ ਐ ਠੀਕ ਐ, ਚਲੋ। ਵਧੀਆ ਤੁਸੀਂ ਅ ਜੀਨ-ਟੋਪ ਈ ਪਾਂਦੇ, ਕਿ ਸੂਟ ਪਾਂਦੇ।
ਨਈ ਸਾਡੇ ਜੀਨ-ਟੋਪ ਨੀ ਘਰੇ ਪਾਂਉਣ ਦਿੰਦੇ ਹੈਗੇ ਗੇ, ਅਸੀਂ ਸਲਵਾਰ ਸੂ਼ਟ ਈ ਪਾਉਣੇ ਆਂ
ਅੱਛਾ-ਅੱਛਾ, ਠੀਕ ਐ ਠੀਕ ਐ ਠੀਕ ਐ, ਚਲੋ ਵਧੀਆ ਗੱਲ ਆ ਸਗੋ।
ਹਾਂਜੀ ਮੰਮੀ ਕੈਹੰਦੀ ਸੀ। ਚਲੋ ਸਾਰੇ ਲਿਆਵਾਂਗੇ ਗਰਮੀ ਦੇ ਕੱਪੜੇ ਕੋਟਨ ਆਲੇ।
ਹਾਂ।
ਹਾਂਜੀ।
ਠੀਕ ਐ ਠੀਕ ਐ, ਠੀਕ ਐ ਤੇ ਸੈ਼ਹਰ ਆਓਗੇ ਤੋ ਹੋ ਕੇ ਜਾਇਓ ਫੇਰ।
ਹਾਂਜੀ ਕੋਈ ਨੀ ਲੈ ਜਾਏਗੀ।
ਹਾਂ-ਹਾਂ, ਹੋਰ ਬੱਚੇ ਵੀ ਨਾਲ ਘੁੰਮ ਆਣਗੇ ਸਗੋਂ।
ਹਾਂਜੀ।
ਹੈਨਾ, ਹੈਨਾ ਐਕਟੀਵਾ ਵਗੈਰਾ ਹੈਗੀ ਜੇ।
ਨਹੀਂ ਅਸੀਂ ਤਾਂ ਨਾ ਬੱਸ ਤੇ ਜਾਂਦੇ ਹੁੰਨੇ ਆਂ, ਜਦੋਂ ਕੋਈ ਘਰੇ ਹੋਵੇ। ਜਾਂ ਫਿਰ ਕੋਈ ਲੈ ਜਾਂਦਾ ਹੁੰਦਾ ਮੋਟਰਸਾਈਕਲ ਜਾਂ ਗੱਡੀ ਤੇ।
ਅੱਛਾ- ਅੱਛਾ ਠੀਕ ਹੈ -ਠੀਕ ਹੈ ਚਲੋ ਵਧੀਆ। ਠੀਕ ਹੈ ਤੇ ਭਰਾ ਕੀ ਕਰਦਾ?
ਉਹ ਤਾਂ ਮੇਰੇ ਤੋਂ ਛੋਟੇ ਨੇ ਜੀ, ਉਹ ਨਾ ਆਈਟੀ ਆਈ ਕਰਦੇ, ਨੇ ਹੁਣ ਉਹ ਛੁਟੀਆਂ ਸੀ ਉਹ ਘੁੰਮਣ ਗਏ ਹੋਏ ਅਜ। ਫਰੈਂਡਾਂ ਨਾਲ।
ਅੱਛਾ, ਕਿੱਥੇ ਘੁੰਮਣ ਗਏ?
ਉਹ ਏਧਰ ਮਨਾਲੀ ਸਾਈਡ- ਮਨਾਲੀ ਸਾਈਡ।
ਅੱ ਅੱਛਾ ਤੇ ਕੱਲੇ ਚੱਲ ਜਾਂਦੇ‌ ਦੋਸਤਾਂ ਨਾਲ ਮੰਮੀ ਭੇਜ ਦਿੰਦੇ ਆ?
ਹਾਂਜੀ, ਵੀ ਇੰਨੇ ਵੀ ਛੋਟੇ ਨਹੀਂ ਹੈਗੇਗੇ।
ਹ ਹੋਰ।
ਹੋਰ ਵਧੀਆ ਜੀ।
ਠੀਕ ਹੈ, ਹੋਰ ਸੁਣਾਓ ਕੁਛ?
ਹੋਰ ਬਸ ਵਧੀਆ ਜੀ, ਥੋੜ੍ਹਾ ਜਿਹਾ ਟਾਈਮ ਸੌਂ ਜਾਗੇ ਫੇਰ ਦੋ ਕੁ ਵਜੇ ਚਾਹ ਦਾ ਟਾਈਮ ਹੋਜੂਗਾ।
ਹਮ
ਫੇਰ ਚਾਹ ਪਾਣੀ ਪੀ ਕੇ ਹਾਂਜੀ, ਚਾਹ ਪਾਣੀ ਪੀ ਕੇ ਭਾਂਡੇ- ਭੂੰਡੇ ਸਾਫ਼ ਕਰਕੇ ਬਸ ਫਿਰ ਮੱਝਾਂ ਨੂੰ ਨੀਰਾਂ ਨੂਰਾ ਪਾ ਦਾਂਗੇ ਪਾਣੀ ਪੂਣੀ ਪਿਲਾ ਦਾਂਗੇ ਉਹਨਾਂ ਨੂੰ।
ਹਾਂ, ਹਾਂ।
ਬਸ ਫੇਰ ਗੋਹਾ- ਗੋਹਾ ਸਿੱਟ ਦਾਂਗੇ ਜੀ ਫੇਰ ਚੁਲੇ ਦਾ ਕੰਮ ਕਰ ਲਾਂਗੇ।
ਹਾਂ, ਹਾਂ ਠੀਕ ਆ। ਸਾਡੇ ਨਿਆਣੇ ਤਾਂ ਸੋਣ ਹੀ ਨਹੀਂ‌ ਦਿੰਦੇ ਦੁਪਿਹਰੇ ਸੋਣ ਦਿਲ ਕਰਦਾ ਵਾ ਪਰ ਇਹ ਨੀ ਸੋਣ ਦਿੰਦੇ ਆਂ ਇਹਨੂੰ ਆਪ ਨੀ ਹਾਂ, ਹੁਣ ਨੀਂਦ ਆਈ ਹੋਏਗੀ ਤੇ ਸੋ ਜਾਣਗੇ। ਜੇ ਮੈਨੂੰ ਨੀਂਦ ਆਈ ਮੂੰਹਤੇ ਪੇੜਾ ਮਾਰਦੀ ਏ ਕਹਿੰਦੀ ਉੱਠ ਕੇ ਮੇਰੇ ਨਾਲ ਖੇਡ।
ਅੱਛਾ, ਜੀ।
ਏਦਾਂ ਕਰਦੀ ਏ ਸੋਨ ਥੋੜੀ ਦਿੰਦੀ ਏ। ਰਾਤੀ ਵੀ ਬੜੀ ਲੇਟ ਸੋਂਦੀ ਆ ਰਾਤੀ ਵੀ ਬੜੀ ਲੇਟ ਹੋਂਦੀ ਹੈ।
ਫੇਰ ਰਾਤ ਨੂੰ ਉੱਠਦੀ ਏ, ਕਿ ਸੁੱਤੀ ਰਹਿੰਦੀ ਏ ਜਦੋਂ ਇੱਕ ਵਾਰੀ ਸੌਂ ਜਾਂਦੀ ਏ?
ਨਹੀਂ -ਨਹੀਂ ਹੁਣ ਤਾਂ ਵੱਡੀ ਹੋ ਗਈ ਏਨਾ ਹੁਣ ਵੱਡੀ ਢਾ ਈ ਸਾਲਾਂ ਦੀ ਹੋ ਗਈ ਹੈ, ਹੁਣ ਤੇ ਰਾਤੀ ਸੁੱਤੀ ਜਾਂਦੀ ਏ, ਹਾਂ ਉਹ ਜਿਆਦਾ ਛੋਟੇ ਬੱਚੇ ਜਿਦਾ ਹੁੰਦਾ ਨਾ ਕਿ ਰਾਤੀ ਉੱਠਦਾ ਵਾ ਉਹਨੂੰ ਦੁੱਧ ਪਿਆਣਾ ਪੈਂਦਾ ਵਾ। ਪਰ ਇਹ ਹੁਣ ਹੋ ਗਈ ਏ, ਥੋੜ੍ਹੀ ਜਿਹੀ ਵੱਢੀ ਹੋ ਗਈ ਏ ਕਿ ਰੋਟੀ ਰੁਟੀ ਖਾ ਲੈਂਦੀ ਏ ਨਾ?
ਹਾਂਜੀ।
ਹਾਂ ਤੇ ਫੇਰ ਉਹ ਬੱਚਾ ਰੱਜਿਆ ਰਹਿੰਦਾ ਤੇ ਸੁੱਤਾ ਰਹਿੰਦਾ ਵਾ, ਛੋਟੇ ਬੱਚੇ ਦਾ ਤਾਂ ਇਹਗਾ ਕਿ ਉਹਨੂੰ ਇਕੱਲਾ ਦੁੱਧ ਪੀਣੇ ਨਾ ਹੁਣ ਫੇਰ ਭੁੱਖ ਲੱਗ ਜਾਂਣੀਏ ਉਹਨੇ ਉੱਠ ਜਾਣਾ ਵਾ।
ਹਾਂਜੀ।
ਹਾਂ। ਹੋਰ।
ਹੋਰ ਵਧੀਆ ਜੀ।
ਹਮ ਤੇ ਦੀ ਜੇ ਬੱਚੇ ਤੰਗ ਕਰਦੇ ਹੋਣੀ ਆ?
ਹਾਂਜੀ, ਇੱਕ ਗੁੜੀ ਹੈਗੀ ਜੀ।
ਹਾਂ, ਤੰਗ ਕਰਦੀ ਹੋਣੀ ਏ ਤੁਹਾਨੂੰ?
ਵਾਧੂ ਤੰਗ ਕਰਦੇ ਹਾਂਜੀ।
ਨਹੀਂ ਉਹ ਕਹਿੰਦੀ ਹੋਣੀ, ਮਾਸੀ ਮੇਰੇ ਨਾਲ ਖੇਡ
ਹਾਂਜੀ ਸ਼ਾਮ ਜੇ ਇਹਨੂੰ ਖੇਡ ਲੈਂਨੀ ਹੁੰਨੀ ਆ ਗਲੀ ਚ
ਅੱਛਾ ਅੱਛਾ ਕੀ ਖੇਡਦੇ ਹੋ
ਅਸੀਂ ਕਲ ਤਾਂ ਪੀਚੋਂ ਨੀ ਹੁੰਦੀ ਬਗਲ ਕੇ ਨੀਚੇ, ਉਹ ਖੇਡੇ ਸੀ
ਅੱਛਾ ਠੀਕ ਹੈ ਠੀਕ ਹੈ ਠੀਕ ਹੈ ਉੱਥੇ ਕਿੰਨੇ ਕਿਧੇ ਨਾਲ ਖੇਡਣਾ ਨੀ, ਮੰਮੀ ਆਪਣੇ ਕੰਮ ਲੱਗੀ ਰਹਿੰਦੀ ਹੋਣੀ ਹੈ ਹੈਨਾ
ਹਾਂਜੀ ਹਾਂਜੀ
ਤੇ ਤੁਹਾਡੇ ਨਾਲ ਬਣਦੀ ਹੋਣੀ ਵਾਧੂ
ਹਾਂਜੀ ਵਾਧੂ ਕਰਦੀ ਹੈ, ਮੇਰੇ ਤਾਈ
ਚਲੋ ਵਧੀਆ ਸਗੋਂ ਯਾਰ, ਮਾਸੀਆਂ ਮਾਮਿਆਂ ਨਾਲ ਹੀ ਬਣਦੀ ਹੈ ਤੇ ਫੇਰ ਉਹ ਮਤਲਬ ਕੀ, ਤੁਹਾਡਾ ਭਰਾ ਵੀ ਖੇਡਦਾ ਹੋਣਾ ਉਹਦੇ ਨਾਲ
ਹਾਂਜੀ ਵਾਧੂ ਖੇਡਦੀ ਵਾਧੂ ਚੌੜ ਕਰਦੀ ਹੈ, ਸਾਨੂੰ ਕੁੱਟ ਵੀ ਦਿੰਦੀ ਆ
ਹਾਂ ਇਹ ਵੀ ਸਾਡੀ ਵੀ ਬੜਾ ਕੁੱਟਦੀ ਐ ਹਾਂ ਚਲੋ ਵਧੀਆ ਸਗੋਂ, ਥੋੜਾ ਬਹੁਤਾ ਕੁੱਟਣਾ ਵੁਟਣਾ ਵੀ ਚਾਹੀਦਾ ਵਾ
ਹਾਂਜੀ, ਉੱਥੇ ਤੇ ਕਹਿੰਦੀ ਮੈਂ ਇੱਥੇ ਜਾ ਕੇ ਕੰਮ ਕਰੂੰਗੀ, ਇੱਥੇ ਕਾਪੀਆਂ ਚੱਕ ਲਈ ਕਿੱਟ ਚੱਕ ਲਈ ਹੁਣ ਆ ਈ ਧਰੀ ਪਈ ਐ ਕਰਦੀ ਨੀ ਹੈਗੀ, ਕਹਿੰਦੀ ਨਹੀਂ ਮੈਂ ਤੁਹਾਡੇ ਤੋਂ ਨੀ ਗ ਕਰਦੀ ਹੈਗੀ
ਅੱਛਾ, ਉਹ ਮੰਮੀ ਨੂੰ ਲਾਰਾ ਲਾ ਕੇ ਲੈਈ ਹੋਣੀ, ਨਾ ਕਿ ਮੈਂ ਉੱਥੇ ਜਾ ਕੇ ਕੰਮ ਕਰ ਲਾਂਗੀ
ਹਾਂਜੀ
ਮੈਂ ਹੁਣ ਕਰਦੀ ਨੀ ਹੋਣੀ
ਐਂ ਜਮੀਂ ਨੀ ਕਰਦੀ ਜੀ ਬਸ, ਨਾ ਐ ਸੌਵੇ ਨਾ ਸੌਉਣ ਦੇਵੇ ਬਸ ਇੱਧਰ ਵਾਗੀ, ਇੱਧਰ ਵਾਗੀ ਆਈਂ ਤੁਰੀ ਫਿਰਦੀ ਰਹਿੰਦੀ
ਉਹ ਫੇਰ ਧਿਆਨ ਵੀ ਲੱਗਾ ਰਹਿੰਦਾ ਨਾ ਵਿੱਚ, ਧਿਆਨ ਵੀ ਲੱਗਾ ਰਹਿੰਦਾ ਵਿੱਚ
ਹਾਂਜੀ
ਚਲੋ ਠੀਕ ਹੈ
ਹਾਂਜੀ ਠੀਕ ਹੈ
ਔ ਟ
ਠੀਕ ਐ